ਹੈਲੋ!
ਹੈਲੋ ਹਾਂਜੀ, ਸ਼ਸਰੀ ਅਕਾਲ ਭੈਣ ਜੀ।
ਸਸਰੀ ਅਕਾਲ ਭੈਣ ਜੀ, ਕਿਵੇਂ ਹੋ ਤੂਸੀਂ?
ਬਸ ਵਧੀਆ, ਤੁਸੀਂ ਸੁਣਾਓ ਕਿੱਦਾਂ ਸਭ ਠੀਕ-ਠਾਕ?
ਸਭ ਠੀਕ-ਠਾਕ ਭੈਣ ਜੀ, ਹੋਰ ਕੀ ਕਰਦੇ ਪਏ ਸੀ?
ਬਸ ਜੀ ਅੱਜ ਤਾਂ ਪੁੱਛੋ ਨਾ, ਅੱਜ ਤਾਂ ਕੰਮ ਦੇ ਵਿੱਚ ਰੁੱਝੀ ਰਹੀ ਆ ਪਹਿਲੇ ਅੱਜ ਕਿਸੇ ਦੇ ਕਿਰਿਆ ਸੀਗੀ, ਉੱਥੇ ਗਏ ਹੋਏ ਸੀਗੇ ਖਾਣਾ ਤਾਂ ਉੱਥੇ ਹੀ ਹੋ ਗਿਆ, ਆ ਕੇ ਥੋੜਾ ਘਰ ਦਾ ਰਹੇ ਕਦੀ ਕੁੱਛ-ਕਦੀ ਕੁਛ ਬਸ, ਤੁਸੀਂ ਸੁਣਾਓ ਕੀ ਹੋ ਰਿਹਾ?
ਬਸ ਕੁਛ ਵੀ ਨੀ, ਮੈਂ ਵਿਹਲੀ ਸੀਗੀ, ਮੈਂ ਕਿਹਾ ਚਲੋ ਭੈਣ ਜੀ ਨੂੰ ਫੋਨ ਕਰਦੀ ਆ ਤੇ ਦੱਸਦੀ ਆ ਸਾਡੇ ਨਾ ਇੱਧਰ ਮਹੱਲੇ ਚ ਕੈਂਪ ਲੱਗ ਰਿਹਾ
ਅੱਛਾ ਜੀ!
ਹਾਂਜੀ, ਤੇ ਉਹਦੇ ਚ ਬਲੱਡ-ਬਲੂਡ ਟੈਸਟ ਹੋਣਗੇ, ਵੇਖ ਲੋ ਤੁਸੀਂ ਵੀ ਕਰਾ ਲਿਓ।
ਹਾਂਜੀ-ਹਾਂਜੀ ਕਿਸ ਦਿਨ ਲੱਗਣਾ ਹੈਗਾ ਇਹ ਕੈਂਪ?
ਆ ਮੇਰੇ ਖਿਆਲ ਤੋਂ ਪਰਸੋਂ ਦਾ ਐ।
ਪਰਸੋ ਦਾ ਚਲੋ, ਸਵੇਰੇ ਟਾਈਮ- ਟੀਊਮ ਹੈਗਾ ਪਤਾ ਕੁਛ?
ਟਾਈਮ ਦਾ ਮੈਂ ਤੋਨੂੰ ਪਤਾ ਕਰਕੇ ਦੱਸਦਾਗੀ, ਹੈਲਥ ਚੈੱਕਅਪ ਹੈਗਾ ਹੈ। ਕਹਿ ਤਾਂ ਰਹੇ ਨੇ ਕਿ ਡਾਕਟਰ ਆਣਗੇ।
ਨਹੀਂ-ਨਹੀਂ ਇਹ ਤਾਂ ਬਹੁਤ ਵਧੀਆ ਵਾ, ਕਰਾਂਦੇ ਵੀ ਰਹਿਣਾ ਚਾਹੀਦਾ ਟਾਈਮ ਦੇ ਟਾਈਮ ਨਾ। ਇਹ ਜ਼ਰੂਰੀ ਵੀ ਆ ਹੁਣ ਏਜ ਦੇ ਹਿਸਾਬ ਨਾਲ ਨਾ ਸਾਂਨੂੰ। ਹੋਰ ਕੀ ਜੇ ਸਰਕਾਰ ਨਾਲ ਇਹ ਸਹੂਲ ਤਾਂ ਦੇ ਰਹੀ ਆ, ਤਾਂ ਸਾਨੂੰ ਲੈਣੀਆਂ ਵੀ ਚਾਹੀਦੀਆਂ, ਕਿਉਂ ਪਿੱਛੇ ਹਟਣਾ।
ਬਿਲਕੁਲ ਜੀ, ਤਾਂ ਹੈਗਾ ਵੀ ਫ੍ਰਰੀ ਐ।
ਉਹੀ ਨਾ ਤਾਂ ਹੀ ਕਰਕੇ ਨਾ, ਮੈਂ ਕਿਹਾ ਚਲੋ ਵਧੀਆ ਠੀਕ ਆ, ਹੋਰ ਬੱਚੇ ਠੀਕ ਠਾਕ ਸਭ?
ਹਾਂਜੀ, ਸਬ ਠੀਕ ਠਾਕ। ਭੈਣ ਜੀ ਤੁਸੀਂ ਸੂਟ ਕਿੱਥੋਂ ਸਵਾਨੇ ਓ?
ਅਰੇ ਮੈਂ ਤਾਂ ਨਾ ਬਸ ਪੁੱਛੋ ਨਾ, ਸੂਟ ਦੋ -ਤਿੰਨ ਦਰਜਆਣੀਆਂ ਕੋਲੋਂ ਕਰ-ਕਰ ਕਰਕੇ ਕੈਂਸਲ ਕਰ ਦਿੱਤੇ, ਕਿਉਂਕਿ ਵਿੱਚ ਏਦਾਂ ਹੋ ਜਾਂਦਾ ਕੀ ਫਿਟਿੰਗ ਜਦੋਂ ਠੀਕ ਨਹੀਂ ਆਂਦੀ ਨਾ, ਉਦੋਂ ਗੜਬੜ ਹੋ ਜਾਂਦੀ ਹੈ ਬਸ। ਤੇ ਇਸ ਕਰਕੇ ਮੈਂ ਨਾ ਚੇਂਜ ਕਰਤੇ, ਹੁਣ ਮੈਂ ਆਪ ਦੇਖ ਰਹੀ ਸੀ। ਕੋਈ ਵਧੀਆ ਜਿਹੜੀ ਸਟਿਚਿੰਗ ਕਰਨ ਵਾਲੀ ਹੋਵੇ ਨਾ ਉਹਦੇ ਤੋਂ ਹੀ ਕਰਾਂ, ਇੱਕ ਸਲਵਾਰ ਸਵਾਈ ਸੀ, ਫਰਸ਼ੀ ਸਲਵਾਰ ਵਾਲਾ ਓ ਹੁਨ ਏਦੱਰੋਂ ਪੂਜਾ ਵਾਲੀ ਐ, ਇਕ ਓ ਬੋਤ ਅੱਛਾ ਸਿਲਦੀ ਐ। ਤੇ ਆੱਜ-ਕੱਲ ਓ ਵੇਆ ਗਈ ਹੋਈ ਐ, ਹਫ਼ਤਾਕ ਨਾ। ਤੇ ਓਨੇ ਮੈਨੂੰ ਮੈਸੇਜ ਪਾਏਆ ਸੀ, ਕਿ ਮੈਂ ਅ ਵੇਆ ਤੋਂ ਬਾਦ ਆ ਕੇ ਤੂਆਡੇ ਫਾੜ ਲਾਂਗੀ ਕੱਪੜੇ ਨਾ, ਮੈਂ ਬਲਕਿ ਦੇਣੇ ਵੀ ਸੀਗੇ ਓਨੂੰ ਸੋਚੇਆ ਸੀਗਾ, ਹੋਰ ਤੂਸੀ ਸੁਨਾਓ?
ਬੱਸ ਜੀ ਵਦੀਆ।
ਬੱਸ, ਕੀ ਬਨਾਏਆ ਅੱਜ?
ਆੱਜ, ਕੁੱਝ ਵੀ ਨੀ, ਕੜੀ ਬਣਾਈ ਸੀਗੀ ਮੈਂ
ਅੱਛਾ ਜੀ।
ਬਨਾਈਏ ਵੀ ਕੀ ਦੇਖੋ, ਹੈ ਈ ਨੀ ਕੋਈ ਸਬਜੀ।
ਬੱਸ ਏਈ, ਸਰਦੀਆਂ ਚ ਮਜਾ ਆਂਦੈ, ਸਰਦੀਆਂ ਚ ਬੋਤ ਸਬਜੀਆਂ ਆਉਂਦੀਆਂ ਰਾਂਗ ਬਿਰੰਗੀਆਂ ਆ ਬਣਾ ਲੋ, ਓ ਕੁੱਛ ਬੱਚੇਆਂ ਦੇ ਨੱਖਰੇ। ਘੀਆ, ਕੱਦੂ ਖਾ ਕੇ ਨੀ ਰਾਜੀ ਬੱਚੇ ਦੇਖ ਕੇ ਨੱਕ, ਮੂੰਹ ਵੱਟਦੇ ਆ, ਤੇ ਕਰੇ ਕੀ ਬੰਦਾ। ਏਹੀ ਹੈ ਬਾੱਸ। ਚੱਲੀ ਜਾ ਰੇਆ ਕੁੱਛ ਨਾ ਕੁੱਛ ਕਰੀ ਓ ਜਿੰਨੀ ਅ ਸਬ ਕੁੱਛ ਗਰਮੀ ਐ। ਓਦੇ ਹਿਸਾਬ ਨਾਲ ਕਾੰਮ ਵੀ ਵਾੱਦ ਹੋ ਜਾਂਦਾ, ਇੱਕ ਵੈਸੇ ਨੀ ਰੋਟੀ ਬਨਾਨ ਨੂੰ ਦਿਲ ਕਰਦਾ। ਬੰਦਾ ਕੈਂਦਾ ਫਟਾਫਟ ਰਸੋਈ ਦਾ ਕਾੰਮ ਖ਼ਤਮ ਕਰੀਏ ਤੇ ਆ ਕੇ ਪੱਕ ਖੇ ਥੱਲੇ ਬੈਠੀਏ ਪ੍ਹੈਲਾਂ ਏਸੀ ਚਲਾਈਏ, ਓਦੇ ਨਾਲ ਏ ਅਸੀ ਗਰਮ ਸਰਦ ਹੋ ਜਾਂਨੇ ਆਂ।
ਹੋਰ ਕੀ ਬੱਸ ਜੀ, ਗਰਮੀ ਨੇ ਵੀ ਬੋਤ ਆੱਤ ਕੀਤੀ ਪਈ ਐ।
ਨਾ-ਨਾ ਬੋਤ ਜਾਦਾ, ਬੋਤ ਜਾਦਾ। ਹੋਰ ਬੇਟੀ ਕੈੜੀ ਕਲਾਸ ਚ ਹੋਗੀ ਤੂਆਡੀ?
ਬੇਟੀ ਹੁਨ ਕੋਲਜ ਚ ਐਡਮਿਸ਼ਨ ਲਊਗੀ।
ਅੱਛਾ-ਅੱਛਾ, ਚਲੋ ਵਦੀਆ ਚੱਲ ਰੀ ਪਢਾਈ ਬੱਚੇਆਂ ਦੀ?
ਹਾਂਜੀ, ਵਦੀਆ ਚਾੱਲ ਰੀ ਐ, ਤੂਸੀ ਸੁਣਾਓ, ਤੂਆਡੇ ਬੱਚੇ ਕੀ ਕਾਰ ਰੇ ਨੇ?
ਹਾਂਜੀ, ਬੇਟਾ ਮੇਰਾ ਵੀ ਗ੍ਰੈਜੂਏਸ਼ਨ ਕਾਰ ਰੇਆ ਬੇਟੀ ਹਜੇ ਅ ਗੇਆਰਵੀਂ ਵਿੱਚ ਹੋਈ ਐ ਤੇ ਟਿਊਸ਼ਨ ਵਗੈਰਾ ਗਏ ਹੋਏ ਐ, ਏਸ ਵੇਲੇ ਤਾਂ ਸੂਕੂਲੋਂ ਆ ਕੇ। ਹੁਨ ਟਿਊਸ਼ਨ ਦਾ ਟਾਈਮ ਹੋ ਜਾਂਦਾ, ਸ਼ਾਮ ਨੂੰ ਆਨਗੇ, ਫੇਰ ਕੋਈ ਨਾ ਕੋਈ ਸਨੈਕਸ ਰੈਡੀ ਰੱਖੋ, ਓ ਖਾਨਗੇ ਫੇਰ ਬਥ ਓ ਬਾਰ ਥੋੜੀ-ਬੋਤੀ ਸੈਰ ਕਰਨ ਨਿਕਲ ਜਾਂਦੇ ਐ, ਤੇ ਬੱਸ ਏਦਾਂ ਈ ਕਰਦੇ ਦਿਨ ਸਾਰਾ ਖਤਮ, ਪਰ ਆੱਜ-ਕਾੱਲ ਤੇ ਲਾਈਟ ਨੇ ਬੜਾ ਕੀਤਾ ਹੋਏਆ, ਇੰਨੇ ਕੱਟ ਲੱਗਦੇ ਨਾ ਸਾਡੇ ਤਾਂ। ਤੂਆਡੇ ਕਿਸ ਤਰਾਂ ਹੈਗੈ ਓਦੱਰ?
ਸਾਡੇ ਵੀ ਆਈ ਹਾਲ ਐ, ਸਾਰਾ ਦਿਨ ਕਦੇ ਲਾਈਟ ਜਾ ਰੀ ਐ, ਤੇ ਕਦੇ ਆ ਰੀ ਐ, ਜੇ ਹੋਰ ਨੀ ਕੁੱਛ ਹੋਊਗਾ, ਤਾਂ ਇੱਕ, ਹਾਂਜੀ।
ਸਾਡੇ ਤਾਂ ਵੋਲਟੇਜ ਦੀ ਬੜੀ ਪ੍ਰੋਬਲਮ ਐ। ਵੋਲਟੇਜ ਬੋਤ ਵੱਦਦੀ-ਘੱਟਦੀ, ਵੱਦਦੀ-ਘੱਟਦੀ ਰੈਂਦੀ ਐ, ਬੱਸ। ਪੁੱਛੋ ਨਾ।
ਅ ਸਾਡੇ ਇੱਦਰ ਵੀ ਏਦਾਂ ਈ ਹੈਗੀ, ਸਾਡੇ ਇੱਦਰ ਇੱਕ ਫੇਸ ਉੱਡ ਜਾਂਦੈ ਤੇ ਕਿਸੇ ਦੇ ਘਾਰ ਲਾਈਟ ਹੈਗੀ ਐ, ਤੇ ਕਿਸੇ ਦੇ ਘਾਰ ਨਈ ਹੈਗੀ।
ਹਾਂਜੀ, ਓਈ ਇੱਕ ਦੂਜੇ ਨੂੰ ਬਾੱਸ ਫੋਨ ਕਾਰ-ਕਾਰ ਪੁੱਛਦੇ ਰਓ ਹਾਂਜੀ, ਬੀ ਆ ਗਈ ਤੂਆਡੇ ਕੇ ਨਈ ਆਈ, ਨੀ ਤੇ ਕੰਪਲੇਂਟ ਪਾਈਏ।
ਨਾਲੇ, ਹੂੰ, ਓ ਹੋਰ ਨਾਲੇ ਹੋਰ ਬੁਰਾ ਹਾਲ ਹੋ ਜਾਂਦਾ, ਤੇ ਸਾਡੇ ਤਾਂ ਹੈਗੀ ਨੀ ਤੇ ਹੋਰਾਂ ਦੇ ਕਿਵੇਂ ਹੈਗੀ ਐ। ਓ ਜ਼ਾਦਾ ਕੰਮ ਖ਼ਰਾਬ ਕਰ ਦਿੰਦੀ ਏ।
ਹੋਰ ਜ਼ਾਦਾ ਹੋਰ ਤੀਜ ਦਾ ਕੀ ਪ੍ਰੋਗਰਾਮ ਐ। ਤੀਜ ਵੀ ਆ ਗੀ ਬਸ, ਕਰਨਾ ਹੋਟਲ 'ਚ ਪਾਰਟੀ ਵਗੈਰਾ ਚਲੋ-ਚਲੋ, ਬਣਾਓ-ਬਣਾਓ ਕਿੰਨੀਆਂ ਕ ਲੇਡੀਜ਼ ਹੋ ਜਾਣਗੀਆਂ ਏਧਰੋਂ।
ਦੇਖਲੋ ਕਰ ਲੈਂਣੇ ਆਂ ਆਪਾਂ।
ਹੋਰ ਤੰਬੋਲਾ ਵਗੈਰਾ ਰੱਖਾਂਗੇ ਹੈਨਾ, ਕੋਈ ਡਰੈਸ ਕੋਡ ਵੀ ਰੱਖ ਰਖ ਲਵਾਂਗੇ, ਜਿਵੇਂ ਪਰਾਂਦਾ। ਪਰਾਂਦਾ ਰੱਖ ਲਾਂਗੇ ਵੀ ਕੰਪਲਸਰੀ ਐ, ਪੰਜਾਬੀ ਜੁੱਤੀ ਹੋ ਗਈ।
ਆਂ ਗੇ।
ਸੂਟ ਰੱਖ ਲਾਂਗੇ ਹਾਂਜੀ ਹਨਾ, ਪਤਾ ਕੀ ਹੁਣ ਜੇੜੇ ਅਪ ਆਪਣੇ ਮਜ਼ਾ ਆਂਦਾ ਏ, ਜੜੇ ਮੇਨ-ਮੇਨ ਆਪਣੇ ਫੰਕਸ਼ਨ ਹੋਣ। ਓ ਤਾਂ ਸਾਰੇ ਕੱਠੇ ਹੋ ਕੇ ਮਨਾਏ ਤਾਂ, ਤਾਂ ਈ ਮਜ਼ਾ ਆ ਹਨਾ ਯਾਦਗਾਰ ਹੋ ਜਾਂਦੇ।
ਬਿਲਕੁਲ-ਬਿਲਕੁਲ-ਬਿਲਕੁਲ।
ਹਾਂਜੀ।
ਮੈਂ ਕਿਆ ਪਿਛਲੇ ਸਾਲ ਵੀ ਕੀਤੀ ਸੀਗੀ। ਓਦੋਂ ਵਧੀਆ ਅਸੀਂ ਹੋਟਲ 'ਚ ਕਰ ਲਿਆ ਸੀ, ਏਸੀ ਹਾਲ ਕਰ ਲਿਆ ਸੀਗਾ। ਪੰਦਰਾਂ ਵੀਅ ਜਾਣੇ ਸੀਗੇ ਤੇ। ਬੜੇ ਮਜ਼ੇ ਨਾਲ ਮਤਲਬ ਸਭ ਨੇ ਇੰਜੋਏ ਵੀ ਕੀਤਾ, ਤੇ ਉਦੋਂ ਲੰਚ ਰੱਖ ਰੱਖ ਲਿਆ ਸੀਗਾ 'ਤੇ ਹੁਣ ਤੁਸੀਂ ਏ ਦੇਖੋ ਕੋ ਵੀ ਸਵੇਰ ਦਾ ਰੱਖਣਾ ਕੀ ਦਪੈਰ ਦਾ ਈ ਰੱਖੀਏ, ਫੇਰ ਬ੍ਰੇਕਫਾਸਟ ਕੇ ਲੰਚ ਕਿਸ ਸਾਬ ਨਾਲ। ਲੇਡੀਜ਼ ਫ੍ਰੀ ਹੋਣਗੀਆਂ।
ਮੈਂ ਕਿਆ ਦਪੈਰ ਦਾ ਰੱਖ ਲੋ ਤਾਂ ਕਿ ਸਵੇਰੇ ਵੀ ਕੰਮ ਹੁੰਦਾ ਤੇ ਸ਼ਾਮੀ ਵੀ। ਤੇ ਦਪੈਰ ਵੇਲੇ ਵੈਲੀਆਂ ਹੋਣਗੀਆਂ ਸਾਰੀਆਂ।
ਹਾਂਜੀ, ਚਲੋ ਠੀਕ ਆ ਐਵੇਂ ਕਰ ਲੈਂਣੇ ਆ ਹੈਨਾ।
ਹੈਨਾ ਨਾਲੇ ਗੇਮ ਰੱਖ ਲਾਂਗੇ, ਆਪਾਂ ਗੇਮਾਂ ਤਿਆਰ ਕਰ ਲਾਂਗੇ।
ਨਈ ਗੇਮ ਤਾਂ ਰੱਖਾਂਗੇ ਈ ਹਨਾ, ਕੁਛ ਤੰਬੋਲਾ ਰੱਖ ਲਾਂਗੇ, ਕੁਛ ਹੋਰ ਮੋਲਡਿੰਗ ਵਗੈਰਾ, ਜੋ-ਜੋ ਵੀ ਮਤਲਬ ਕਿਸੇ ਨੂੰ ਅ ਹਨਾ ਓਦੇ ਸਾਬ ਨਾਲ ਈ, ਮਜ਼ਾ ਤਾਂ ਈ ਆਂਦਾ ਹੈਗਾ ਆ। ਹੁਣ ਬਸ ਸਮਝੋ ਆ ਗਰਮੀ ਦੇ ਦਿਨ ਗਏ, ਤਾਂ ਅੱਗੋਂ ਤਿਹਾਰ ਈ ਤਿਹਾਰ ਆ ਹੁਣ ਤੇ ਸ਼ੁਰੂਆਤ ਹੋ ਜਾਣੀ ਤੀਜ ਤੋਂ।
ਬਿਲਕੁਲ।
ਆ ਕੱਪੜਿਆਂ ਦੇ ਰੰਗ ਦਾ ਵੀ ਰੱਖਣਾ ਕੋਈ। ਰੰਗ ਵੀ ਰੱਖੀਏ ਕੱਪੜਿਆਂ ਦਾ, ਕਿ ਰੰਗ ਬਿਰੰਗੇ ਸੋਣੇ ਲੱਗਦੇ ਆ ਹਨਾ।
ਰੰਗ ਬਿਰੰਗੇ ਸੋਣੇ ਲੱਗਦੇ ਆ। ਫੇਰ ਨਾ ਓਦੇ 'ਚ ਐ ਹੋ ਜਾਂਦਾ ਜੇ ਕਿ ਆਪਾਂ ਕੰਪਲਸਰੀ ਕਰ ਲਿਆ ਵੀ ਆਹ ਰੰਗ ਪਾ ਕੇ ਆਣੇ, ਕਿਸੇ ਦੇ ਕੋਲ ਹੋਵੇ ਨਾ ਹੋਵੇ। ਫੇਰ ਓ ਵੀ ਥੋੜ੍ਹਾ ਜਾ ਹੈਨਾ ਕੱਪੜੇ ਆਪਾਂ ਕੋਈ ਵੀ ਰੱਖ ਲੈਂਣੇ ਆ।
ਰੰਗ, ਰੰਗ ਬਰੰਗੇ ਰੱਖ ਖਰੋ ਕੋਈ ਅਹ ਜੋ ਪਲਾਜ਼ੋ ਪਾਂਦਾ, ਕੋਈ ਘੱਗਰੇ ਪਾਂਦਾ। ਕੋਈ ਲੈਂਗੇ ਪਾਂਦਾ ਹੈਨਾ, ਜੇੜਾ ਜਿਨੂੰ ਜਿੱਦਾਂ ਅੱਛਾ ਲੱਗ ਰਿਆ। ਨਈ ਤਾਂ ਫੇਰ ਏ ਡਰੈਸ ਤਾਂ ਪੈਲੇ ਖਰੀਦਣ ਸਾਰਿਆਂ ਨੇ ਕੈਣਾ, ਏ ਚੱਕਰ ਵੈਸੇ ਤਾਂ ਖਰੀਦ ਈ ਲਈ ਦੀ ਅਸੀਂ ਹ ਹਟਦੇ ਤਾਂ ਹੈ ਨੀ। ਜਦੋਂ ਕੋਈ ਤਿਹਾਰ ਆਵੇ ਹਾਂਜੀ ਹਾਂਜੀ। ਸ਼ੋਪਿੰਗ ਦਾ ਤਾਂ ਸਾਨੂੰ ਕੋਈ ਬ੍ਹਾਨਾ ਚਾਈਦਾ। ਹਾਂਜੀ, ਹਾਂ ਐ ਠੀਕ ਐ ਠੀਕ ਐ ਓਰ ਗੇਮਸ ਦੀਆਂ ਜਿੱਦਾਂ ਆਪਾਂ ਅ ਜਿੱਤਾਂਗੇ ਓਦੇ ਵਿੱਚ ਵੀ ਫੇਰ ਥੋੜੇ ਗਿਫ ਟ ਵਗੈਰਾ ਵੀ ਕਰ ਲਈਏ ਹੈਨਾ ਅਰੇਂਜ
ਹਾਂ ਹਾਂਜੀ। ਹਾਂਜੀ ਆਪਾਂ ਨਾ ਏਦਾਂ ਕਰਾਂਗੇ ਵੀ ਕੌਟਰੀ ਰੱਖ ਲਾਂਗੇ। ਇੱਕ ਵਾਰੀ ਪੈਲਾਂ ਅਪਨੇ ਬੰਦੇ ਕੱਠੇ ਕਰ ਲੈਂਣੇ ਆਂ ਵੀ ਕਿੰਨੇ ਕਿ ਆਪਾਂ ਹੋ ਜਾਣਗੀਆਂ। ਫੇਰ ਓਸ ਹਿਸਾਬ ਨਾਲ ਕੌਟਰੀ ਰੱਖ ਲਾਂਗੇ ਤੇ ਓਸ ਹਿਸਾਬ ਨਾਲ ਆਪਾਂ ਦੇਖ ਕੇ
ਓਂਦੇ ਚੋਂ ਈ ਆਪਾਂ ਹੋ ਹੋਟਲ ਦਾ ਕੱਢ ਲੈਣਾ, ਓਦੇ ਚ ਆਪਾਂ ਗਿਫਟ ਇਸ ਹਿਸਾਬ ਨਾਲ ਇੱਕ ਵਾਰੀ ਦੱਸਾਂਗੇ ਨਾ ਬਜਟ ਬਣਾ ਕੇ
ਜਿੱਦਾਂ ਬੇ ਵਿੱਚ ਸਾਡਾ ਸਾਰਾ ਈ ਹੋ ਜਾਏ। ਗਿਫਟ ਵੀ ਹੋਜੇ, ਹੋਟਲ ਦਾ ਵੀ ਹੋਜੇ ਤੇ ਅਪਨਾ ਜੋ ਵੀ ਜੇ ਹਾਂ, ਐਕਸਟਰਾ ਕਰਦਾ ਹੈਗਾ ਓ ਉਸ ਵੇਲੇ ਅਪਨਾ ਪੇ ਕਰਦੇ ਜਿਨੂੰ ਕੁਛ ਹੋਰ ਅੱਲਗ ਤੋਂ ਐਸ ਐਕਸਟਰਾ ਚਾਈਦਾ ਆ ਜਿਵੇਂ ਓ ਉਸ ਵੇਲੇ ਦੇਖ ਲਾਂਗੇ ਹੈਨਾ ਇਸ ਹਿਸਾਬ ਨਾਲ ਬਾਕੀ ਏਸੀ ਹਾਲ ਈ ਠੀਕ ਰਏਗਾ ਕਿਉਂਕਿ ਗਰਮੀ ਬੋਤ ਜੈਦਾ ਆ ਹੈਨਾ।
ਹਾਂ ਗਰਮੀ ਤਾਂ ਹੈਗੀ ਆ ਬੋਤ ਜੈਦਾ
ਓਪਨ ਵਾਲਾ ਕੰਮ ਨੀ ਕਰਨਾ ਆਪਾਂ ਹੈਨਾ।
ਓਪਨ ਵਾਲਾ ਨੀ ਨਾਲੇ ਦਿਨ ਦਾ ਮਾਮਲਾ ਹੈਗਾ ਓਪਨ ਆਲੇ ਚ ਤਾਂ ਬਿਲਕੁਲ ਈ ਰੈ ਲਾਂਗੇ।
ਹਾਂਜੀ-ਹਾਂਜੀ ਮੈਂ ਤਾਂ ਮੈਂ ਵੈਸੇ ਤੁਆਡੇ ਨਾਲ ਗੱਲ ਕਰਨੀ ਸੀ ਪੁੱਛਣਾ ਵੀ ਸੀਗਾ ਵੀ ਇੱਕ ਦਿਨ ਬਣਾ ਲਓ ਮਾਰਕੀਟ ਦਾ ਵੀ ਪ੍ਰੋਗਰਾਮ ਰੱਖੜੀ ਵੀ ਆ ਰਈ ਆ ਸੂਟ ਸਾਟ ਦੋ ਤਿੰਨ ਤਾਂ ਵੈਸੇ ਈ ਲੈ ਲਈਏ, ਚਲੋ ਤੀਜ ਦਾ ਤਾਂ ਹੋ ਈ ਜਾਣਾ। ਕਿਸੇ ਦਿਨ ਬਣਾ ਲਈਓ ਪ੍ਰੋਗਰਾਮ ਮਾਰੀਓ ਚੱਕਰ।
ਹਾਂਜੀ, ਬਿਲਕੁਲ-ਬਿਲਕੁਲ ਚੱਲਾਂਗੇ ਆਪਾਂ ਹਾਂਜੀ।
ਆਪਾਂ ਹੈਨਾ ਜਾਓ ਤਾਂ ਕੱਠੇ ਪਤਾ ਕੀ ਆ ਇੱਕ ਦੂਜੇ ਦੀ ਇੱਕ ਤਾਂ ਚੁਆਇਸ ਹੋ ਜਾਂਦੀ ਆ। ਸਾਥ ਵੀ ਹੋ ਜਾਂਦਾ ਪਤਾ ਨੀ ਲੱਗਦਾ ਨਾਲੇ ਘੁੰਮ ਫਿਰ ਆਵਾਂਗੀਆ ਨਾਲੇ ਖਾ-ਪੀ ਵੀ ਆਵਾਂਗੇ ਬਾਜਾ ਰ ਜਾਵਾਂਗੇ ਤਾਂ ਸਾਰਾ ਵਿੱਚ ਹੋ ਜੇਗਾ ਹੈਨਾ ਦੇਖ ਲਈਉ ਜਿਸ ਦਿਨ ਖੁੱਲਾ ਦਿਨ ਨਿਕਲਿਆ ਪੈਲੇ ਤਾਂ ਆਹਾਂ ਕਰ ਲੈਂਣੇ ਆ ਨਾ ਆਪਣਾ ਜੇੜਾ ਕੈਂਪ ਲੱਗਣਾ ਹੈਗਾ ਓ ਵਾਲਾ
ਹਾਂਜੀ ਆ ਕਰ ਲੈਂਣੇ ਆ ਹੂੰ ਮੈਂ ਤੁਆਨੂੰ ਟਾਈਮ ਪਤਾ ਕਰਕੇ ਤੁਆਨੂੰ ਦੱਸ ਦਿੰਨੀ ਆ।
ਹਾਂਜੀ-ਹਾਂਜੀ ਹੋਰ ਠੀਕ-ਠਾਕ ਸਬ ਸਾਰੇ ਘਰ ਠੀਕ-ਠਾਕ। ਸੱਸ ਸਹੁਰਾ ਸਭ ਠੀਕ ਹਾਂਜੀ। ਟਟ੍ਰਨ੍ਹਠ ਕਕ
ਠਾਕ ਜੀ। ਬਸ ਤੇ ਤੁਸੀਂ ਹੈਂਜੀ-ਹਾਂਜੀ।
ਹਾਂਜੀ, ਹਾਂਜੀ ਕੀ ਰੇ ਸੀ ਤੁਸੀਂ?
ਮੈਂ ਆ ਕੈ ਰੀ ਸੀ ਤੁਸੀਂ ਵੀ ਨਾ ਆਪਨੇ ਉੱਦਰ ਪੁੱਛ ਲਿਓ ਵੀ ਕਿਨਾ-ਕਿਨਾ ਨੇ ਆਨਾ ਤੀਆਂ ਤੇ ਤੇ ਫੇਰ ਆਪਾਂ ਉਸ ਹਿਸਾਬ ਨਾਲ ਏ ਕਰ ਈ ਲੈਨੇ ਆ ਤਿਆਰੀ ਕਿਉਂਕਿ ਸਾਨੂੰ ਤਿਆਰੀਆਂ ਜਿੰਨਾ ਟਾਈਮ ਮਿਲ ਜੇ ਉਨਾਂ ਘੱਟ ਐ।
ਨਈ-ਨਈ ਤਿਆਰੀ ਨੂੰ ਦੇਖੋ ਲੱਗ ਜਾਂਦਾ ਟਾਈਮ ਆਪਾਂ ਨੂੰ ਵੀ ਜਗ੍ਹਾ ਡਿਸਾਈਡ ਕਰਨੀ ਆ ਸਬ ਪਸੰਦ ਆਊਗਾ ਅਸੀਂ ਕਿੰਨੇ ਬੰਦੇ ਪੈਲੇ ਤੇ ਏ ਸਾਡਾ ਜ਼ਰੂਰੀ ਆ। ਕਿੰਨੇ ਸਾਡੇ ਹੁੰਦੇ, ਕਿੰਨੇ ਉੱਧਰੋਂ ਹੁੰਦੇ ਆ ਪੰਦਰਾਂ -ਵੀਹ ਤਾਂ ਹੋ ਜਾਣ ਨਾ ਘੱਟ ਤੋਂ ਘੱਟ, ਵੱਧ ਜਿੰਨੇ ਮਰਜ਼ੀ ਹੋ ਜਾਣ ਤੇ ਉਹਨਾਂ ਨੂੰ, ਇਹ ਵੀ ਕਹਿਣਾ ਵੀ, ਤੀਜ ਦੇ ਹਿਸਾਬ ਨਾਲ ਡੈਕੋਰੇਸ਼ਨ, ਝੂਲਾ ਇਹ ਸਾਰਾ ਕੁਛ, ਸਾਨੂੰ ਵਿੱਚ ਹੀ ਚਾਹੀਦਾ ਆ ਹਨਾ ਜਿੱਥੇ ਉਹਨਾਂ ਨੇ, ਵੈਸੇ ਤਾਂ ਅੱਜ -ਕੱਲ੍ਹ ਸਾਰੇ ਕਰਦੇ ਹੈਗੇ, ਓਹਦੇ ਹਿਸਾਬ ਨਾਲ ਆਹ ਆਪਣੇ-ਆਪਣੇ ਹੋ ਗੈਡ ਤੇ ਥੋੜਾ ਨੈੱਟ, ਤੇ ਵੀ ਸਰਚ ਮਾਰ ਲਾ ਗੀਆਂ ਕੀ ਕਹਿੰਨੇ ਆ
ਹੋਰ ਕੀ, ਹੋਰ ਕੀ,
ਹਾਂਜੀ, ਤੇ ਚਲੋ ਠੀਕ ਹੈ, ਵੈਸੇ ਵੀ ਮਾਰ ਲੈਣਾ ਇੱਕ ਦਿਨ ਚੱਕਰ ਹੈ ਨਾ ਬੱਚਿਆਂ ਨੂੰ ਲੈ ਕੇ ਆਈਓ, ਬਹੁਤ ਦਿਨ ਹੋ ਗੇ
ਹਾਂਜੀ -ਹਾਂਜੀ ਜ਼ਰੂਰ ਜ਼ਰੂਰ ਆਵਾਂਗੇ, ਹਾਂਜੀ ਠੀਕ ਹੈ ਜੀ, ਓਕੇ ਜੀ ਬਾਏ